ਤੇੀ ਸਤਿ ਸ਼੍ਰੀ ਅਕਾਲ ਚੱਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਚ ਕੀ ਹਾਲ ਚਾਲ ਹੈ
ਕੀ ਹਾਲ ਹੈ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਘਰ ਪਰਿਵਾਰ ਕਿਸ ਤਰ੍ਹਾਂ ਕਿੱਦਾਂ ਦਾ
ਸਭ ਵਧੀਆ ਸਭ ਠੀਕ ਠਾਕ ਵੀ
ਰ ਸੁਣਿਆ ਸਾਰੇ ਮੰਮੀ ਪਾਪਾ ਦੀ ਤਬੀਅਤ ਕਿਸ ਤਰ੍ਹਾਂ
ਹਾਂਜੀ ਹਾਂਜੀ ਸਭ ਠੀਕ ਹੈ ਜੀ ਬਸ ਥੋੜੇ ਬਜ਼ੁਰਗ ਹੋ ਗਏ ਨਾ ਹੁਣ ਆਣਾ ਜਾਣਾ ਥੋੜ੍ਹਾ ਜਿਹਾ ਕਿਧਰੇ ਥੋੜੀ ਮੁਸ਼ਕਿਲ ਲੱਗਦੀ ਹੈ ਥੋੜਾ ਮੌਸਮ ਹੀ ਉਹੋ ਜਿਹਾ ਹੈ ਮਨ ਤੇ ਉਹਨਾਂ ਦਾ ਵੀ ਕਰਦਾ ਆਂਦਾ ਮੇਰੇ ਕੋਲ ਮਿਲਣਦਾ ਮੇਰੇ ਕੋਲ ਆਉਣ ਦਾ ਮਨ ਕਰਦਾ ਪਰ ਬਸ ਥੋੜੇ ਬਜ਼ੁਰਗ ਹੋ ਗਏ ਆ ਹੁਣ ਅਤੇ ਸਫ਼ਰ ਜਿਹੜਾ ਹੈ ਨਾ ਲੰਬਾ ਹੈ ਥੋੜ੍ਹਾ ਇਸ ਕਰਕੇ ਥੋੜ੍ਹਾ ਮੈਂ ਅਸੀਂ ਆਪ ਹੀ ਕਹਿੰਦੇ ਤੁਸੀਂ ਆਪਣੇ ਘਰ ਹੀ ਠੀਕ ਹੋ ਚਲੋ ਫੋਨ ਫੋਨ ਤੇ ਗੱਲ ਕਰ ਲਈ ਦੀ ਹੈ ਹਾਲ ਚਾਲ ਪੁੱਛਦੇ ਰਹੀਦਾ ਉਹਨਾਂ ਦਾ ਹਾਂਜੀ
ਅੱਛਾ ਅੱਛਾ
ਹਾਂ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਹੈ ਹਾਂਜੀ ਹਾਂਜੀ
ਵਗੈਰਾ ਵੀ ਹੈਗੀ
ਹਾਂ ਫਿਰ ਦਵਾਈ ਲੈਂਦੇ ਹੋ ਤੇ ਉਹ ਤੇ ਰੈਗੂਲਰ ਹੀ ਚੱਲਦਾ ਉਹ ਤੇ ਦਵਾਈਆਂ ਦੇਣੀਆਂ ਹੀ ਲੈ ਲੈਣੀਆਂ ਹੀ ਪੈਂਦੀਆਂ ਉਹਨਾਂ ਨੂੰ ਪਾਪਾ ਨੂੰ ਹੈ ਮੇਰੇ ਨੂੰ ਸ਼ੂਗਰ ਹਾਂ ਮੰਮੀ ਠੀਕ ਹੈ ਮੰਮੀ ਨੂੰ ਵੀ ਬੀ ਪੀ ਦੀ ਹੈਗੀ ਪ੍ਰੋਬਲਮ ਬਿ ਪੀ ਦੀਡ ਦਵਾਈ ਲੈਂਦੇ ਆ ਉਹ ਵੀ ਲੈਣੀ ਪੈਂਦੀ ਜੋ ਲੱਗ ਜੇ ਇਕ ਵਾਰੀ ਮੈਡੀਸਨ ਲੱਗ ਜਾਵੇ ਤਾਂ ਫਿਰ ਉਹ ਲੈਣੀ ਪੈਂਦੀ ਹੈ ਉਹਨਾਂ ਨੂੰ ਹੈਨਾ ਹਰ ਕੋਈ ਵੀ ਅੱਜ ਕੱਲ੍ਹ ਦੇ ਹਰ ਕੋਈ ਵੈਸੇ ਯਾਰ ਕੋਈ ਚੱਲਦਾ ਪਿਆ ਦਵਾਈ ਨਾਲ ਹੀ ਤੇ ਫ਼ਿਰ ਉਹਨਾ ਦਾ ਤੇ ਹੈ ਉਮਰ ਵੀ ਹੈ ਨਾ ਥੋੜ੍ਹੀ ਜਿਹੀ ਤੇ ਇਸ ਕਰਕੇ ਰੈਗੂਲਰ ਹੀ ਉਹਨਾਂ ਦਾ ਦਵਾਈ ਚੱਲਦੀ ਉਹਨਾਂ ਦੀ ਤੇ
ਅੱਜ ਤਾ ੳਹਨਾਂ ਨੂੰ ਖੰਘ ਵੀ ਲੱਗੀ ਸੁਣਿਆ ਸੀ ਤੇ ਫਿਰ ਕੀ ਦਿੱਤਾ ਉਹਨਾਂ ਨੂੰ
ਖਾਂਸੀ ਅਲਰਜੀ ਹੋ ਜਾਂਦੀ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਐਲਰਜੀ ਹੋ ਜਾਂਦੀ ਹੈ ਮੌਸਮ ਚੇਂਜ ਹੋਣ ਦੀ ਵੀ ਜਾਂਦੀ ਐਲਰਜੀ ਉਹ ਰੈਗੂਲਰ ਹੀ ਜਲਦੀ ਕਿੰੇ ਕਿੰਨੇ ਦਿਨ ਮਹੀਨਾ ਮਹੀਨਾ ਚੱਲਦੀ ਖਾਂਸੀ ਚੱਲਦੀ ਰਹਿੰਦੀ ਜਿਵੇਂ ਉਹਝ ਕੋਈ ਉਹ ਨੀ ਬਲਗਮ ਵਲਗਮ ਨਹੀਂ ਨੀ ਐਵੇਂ ਖਰਾਸ਼ ਹੋ ਗਈ ਜਿਵੇਂ ਸੁੱਕੀ ਖਾਂਸੀ ਲੱਗ ਜਾਂਦੀ ਹੈ
ਹਾਂਜੀ ਜੀ ਹਾਂਜੀ
ਦਵਾਈ ਉਹਦੇ ਵਾਸਤੇ ਵੀ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਆਪਣੇ ੜ ਤੋੜ ਕਰਦੇ ਹੀ ਰਹਿੰਦੇ ਕੋਈ ਨਾ ਕੋਈ ਦੇਸੀ ਦਵਾਈ ਕਦੀ ਕੋਈ ਕਦੇ ਕਦੇ ਦੇਸੀ ਦਵਾਈ ਲੈ ਲਓ ਉਹ ਲੈਂਦੇ
ਹਾਂ ਅੱਛਾ ਕਿਹੜੀ ਦਵਾਈ ਲੈਂਦੇ ਦੇਸੀ ਦੀ
ਸਾਡੇ ਕੋਈ ਨਾ ਸਾਡੇ ਹੈ ਸਾਡੇ ਕੋਈ ਨਾ ਸ਼ਹਿ ਸ਼ਹਿਦ ਵਿੱਚ ਜਿਵੇਂ ਸ਼ਹਿਦ ਵਿੱਚ ਕਹਿੰਦੇ ਕੋਈ ਕਹਿੰਦਾ ਸ਼ਹਿਦ ਵਿੱਚ ਅਦਰਕ ਪਾ ਕੇ ਅਦਰਕ ਦਾ ਰਸ ਪਾਓ ਸ਼ਹਿਦ ਵਿੱਚ ਕਾਲੀ ਮਿਰਚ ਪਾਓ ਉਹ ਕਈ ਵਾਰੀ ਉਹ ਮਤਲਬ ਕੱਚ ਦੀ ਕਟੋਰੀ ਲਓ ਉਹਦੇ 'ਚ ਇੱਕ ਚਮਚ ਸ਼ਹਿਦ ਪਾ ਲਉ ਵਿੱਚ ਥੋੜ੍ਹਾ ਉਹਦਾਦਾ ਪਾ ਦਿਉ ਰੱਖਦਾ ਰਸ ਪਾਦ ਉਹ ਵਿੱਚ ਕਾਲੀ ਮਿਰਚ ਪਾ ਦੋ ਕਾਲਾ ਨਮਕ ਜਰਾ ਜਿਹਾ ਪਾ ਦੋ ਤੇ ਕਹਿੰਦੇ ਉਹਨੂੰ ਮਤ ਥੋੜ੍ਹੀ ਥੋੜ੍ਹੀ ਬਹੁਤ ਦੇ ਚਟਦੇ ਰਵੋ ਤੁਸੀਂ ਉੂੰਗਲ ਨਾਲ ਥੋੜ੍ਹੀ ਥੋੜ੍ਹੀ ਦੇਰ ਬਾਅਦ ਚਟਦੇ ਰਵੋ ਫਰਕ ਪੈਂ ਲੱਗਦਾ ਲੱਗਦਾ ਕੀ ਦਿ ਫਕ ਲੱਗਦਾ ਹਾਂ ਹਮ ਹੋਰ ਬਾਜ਼ਾਰ ਬੜੀਆਂ ਇਹਦੀਆਂ ਜਿਹੜੀਆਂ ਤੁ ਖਾਂਸੀ ਆਂ ਬੜੀਆਂ ਸਾਰੀਆਂ ਆਉਂਦੀਆਂ ਜੇ ਸਿਰਫ ਬੜੇ ਸਾਰੇ ਆਉਂਦੇ ਜੇ ਕਈ ਤਰ੍ਹਾਂ ਦੇ ਉਹ ਗੱਲ
ਹਾਂਜੀ ਅੱਛਾ ਅੱਛਾ
ਉਹ ਲੈਂਦੇ ਰਵੋ
ਪੁਰਾਣੇ ਮਨ ਨੂੰ ਕੋਈ ਜ਼ਿਰਮ ਨਹੀਂ ਦਿੰਦਾ
ਹਾਂ
ਉਨ੍ਹਾਂ ਨੂੰ ਮੈਂ ਵੀ ਸੋ ਦਦਾ ਮੱਗਾਂ ਪੀਪਲੀ ਮੱਗ ਹੁੰਦੀ ਠੀ ਹੈ ਨਾ
ਹਾਂ ਉਹ ਵੀ ਅੱਛੀ ਹੁੰਦੀ ਹੈ ਹਾਂਜੀ ਹਾਂਜੀ ਉਹ ਵੀ ਠੀਕ
ਬਾਕੀ
ਤੁਹਾਡੀ ਨਾ ਬਾਅਦ ਵਿੱਚੋਂ ਵਿੱਚੋਂ ਕੱਟਦੀ ਤਰੀ ਬਾਰ ਬਾਰ ਹੈਂ ਤੁਹਾਡੀ ਆਵਾਜ਼
ਉਹਦੇ ਨ ਰਮ ਹੈੈਂ ਤੇ
ਹਾਂ ਅੱਛੀ ਗੱਲ ਹੈ ਹਾਂ
ਅੱਛਾ ਸਹੀ
ਨਹੀਂ ਫੇਰ ਵੀ ਹਾਂ ਪਤਾ ਨੀ ਬਾਅਦ ਵਿੱਚੋਂ ਖਰਾਬ ਹੋ ਰਹੀ ਹੈ ਵਿੱਚੋਂ ਗੱਲ ਕਰਦੇ ਹੋ ਉਹਨਾਂ ਦੇ ਵਿੱਚੋਂ ਅੱਧੀ ਆਵਾਜ਼ ਖੱਟ ਜਾਂਦੀ ਜੇ
ਹੈਲੋ ਹੈਲੋ ਹਾਂ ਮੇਰੀਜ਼ ਤੁਹਾਨੂੰ ਆੂਰੀ
ਹਾਂ ਹਾਂ ਆ ਆਵਾਜ਼ ਤਾਂ ਕਲੀਅਰ ਆ ਰਹੀ ਹੈ ਆਵਾਜ਼ ਕਲੀਅਰ ਆ ਰਹੀ ਹੈ
ਆਾਂ ਵਿੱਚ ਤੁਹਾਡੀ ਕੱਟਦੀ ਹੋਈ ਸੀ ਹੁਣ ਤੇ ਠੀਕ ਹੈ ਹਾਂਜੀ ਮੈਨੂੰ ਆ ਰਹੀ ਆ ਤੁਹਾਡੀ ਪੂਰੀ ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ ਹੋਰ ਸੁਣਾਓ
ਹੋਰ ਸਭ ਵਧੀਆ ਮੈਂ ਤੁਹਾਨੂੰ ਇਹੀ ਤੇ ਕਿਹਾ ਮੈਂ ਤੇ ਬਸ ਅੱਜ ਕੱਲ੍ਹ ਗ ਵੱਡੇ ਹੈਗੇ ਨਾ ਉਹਨਾਂ ਦੀ ਸੇਵਾ ਵਿੱਚ ਹੀ ਲੱਗੇ ਹੋਏ ਹਨ
ਨਹੀਂ ਉਹ ਵੀ ਜ਼ਰੂਰੀ ਹੈ
ਕੁਛ ਹੋ ਗਿਆ ਉਹਨਾਂ ਨੂੰ ਹਾਂ ਫ ਕਦੇ ਉਹਨਾਂ ਨੂੰ ਖਿਚੜੀ ਬਣਾ ਦਿੰਦੇ ਹਾਂ
ਹਮ ਪਾਣੀ ਦੀ ਨਾ ਘਾਟ ਰੱਖੋ ਭਾ ਹਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਅੱਜ ਕੱਲ੍ਹ ਬਾਜ਼ਾਰ ਆਏ ਰਹੇ ਆ ਗਲੂਕੋਜ ਕਈ ਤਰ੍ਹਾਂ ਦੇ ਔਰੰਜ ਵਾਲਾ ਦੂਸਰਾ ਲੈਮਨ ਵਲਾ ਹਾਂ ਇਹੋ ਜਿਹੀਆਂ ਇਹ ਵਾਲ ਲਈ ਆ ਫਿਰ ਖੋ ਆਪਣੇ ਕੋਲ ਔਰਂਜ ਵਾਲਾ ਵੀ ਅੱਛਾ ਹੁੰਦਾ ਔਰ ਲੈਮਨ ਵਾਲਾ ਵੀ ਅੱਛਾੁੰਦਾ ਵੈਸੇ ਅਗਰ ਲੈਮਨ ਜੂਸ ਵੈਸੇ ਤੁਸੀਂ ਕੰਜਵੀ ਬਣਾਓ ਨਾ ਨਿੰਬੂ ਪਾਣੀ ਨਮਕ ਵਾਲੀ ਵੀ ਬਣਾਓ ਚੇ ਉਹ ਵੀ ਅੱਛੀ ਹੈ ਗਰਮੀ ਵਿੱਚ ਹਾਂ ਜ਼ਰੂਰੀ ਨਹੀਂੀ ਹੈ ਕਿ ਤੁਸੀਂ ਮਿੱਠੇ ਵਾਲੀ ਬਣਾਉਣੀ ਚ
ਗੀ ਨਾ ਤੇ ਨਿੰਬੂ ਆਾ ਕੱਟ ਦੇਣ ਆ ਖੰਘ ਕਰਕੇ ਉਹਨਾਂ ਨੂੰ ਤੇ ਮੈਂ ਨਾਰੀਅਲ ਪਾਣੀੀ ਦੇ ਦੇਣੀ ਆ ਜ਼ਿਆਦਾਤਰ ਕ ਕਿ ਨਾਰੀਅਲ ਪਾਣੀ ਵੀ ਅੱਛਾ ਹੈ ਹ
ਹਾਂਜੀ ਉਹ ਵੀ ਠੀਕ ਹੈ ਹਾਂਜੀ ਉਹ ਵੀ ਵਧੀਆ
ਚੌਦਾ ਓਰੈਕਸ
ਹਾਂ ਉਹ ਹਾਂਜੀ ਉਹ ਵੀ ਵਧੀਆ ਪਾਣੀ ਮਤਲਬ ਪਾਣੀ ਦੀ ਕਮੀ ਨਹੀਂ ਹੁੰਦੀ ਅੰਦਰ ਸਰੀਰ ਵਿੱਚ
ਹਾਂ ਲੂਜ਼ ਮੋਸ਼ਨ ਲੱਗ ਜਾਂਦੇ ਨੇ ਨਾ ਫਿਰ ਬਹੁਤ ਪਰੇਸ਼ਾਨ ਹੁੰਦੇ ਨੇ ਅਤੇ ਇਸ ਕਰਕੇ ਮੈਂ ਦਵਾਈ ਵੀ ਘੱਟ ਦਿੰਦੀ ਹਾਂ ਬਸ
ਹਾਂਜੀ ਠੀਕ ਹੈੀ
ਬਜ਼ੁਰਗ ਤੇ ਹੈ ਹੀ ਹੈ ਫਿਰ ਉਹ ਡੰਡੀ ਲੈ ਕੇ ਚੱਲਦੇ ਨੇ
ਹਾਂ ਕੋਈ ਵੀ ਚੀਜ਼ ਵੱਧ ਘੱਟ ਖਾਧੀ ਜਾਂਦੀ ਹੈ ਟਾਈਮ ਬੇ ਟਾਈਮ ਵੀ ਖਾਦੀ ਹੈਏ ਨਾ ਤਾਂ ਵੀ ਪਰੇਸ਼ਾਨੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਖਾਣਾ ਤਾਂ ਥੋੜ੍ਹਾ ਜਿਹਾ ਹੁੰਦਾ ਏ ਜੇ ਟਾਈਮ ਉਹਨਾਂ ਦਾ ਮਿਸ ਹੋ ਜਵੇ ਉਸ ਟਮ ਟਾਈਮ ਦੇ ਨਾ ਮਿਲੇ ਚੀਜ਼ ਤੇ ਫਿਰ ਪਰੇਸ਼ਾਨੀ
ਮਹਲੀ ਮਟ ਤਾਂ ਹੀ ਖਾਂਦੇ ਨੇ ਉਹਨਾਂ ਨੂੰ ਤੇ ਕੋਈ ਨੀ ਮੈਂ ਤੇ ਦੇ ਨਹੀਂ ਆ ਦੇਖੋ ਬੱਚੇ ਲੜਦੇ ਪਏ
ਹਾਂ ਸਭ ਦੇ ਘਰਾਂ ਵਿੱਚ ਹੀ ਸਭ ਦੇ ਘਰਾਂ ਚ ਹੀ ਹਿਸਾਬ ਬੱਚੇ ਨਹੀਂ ਬੱਚਿਆਂ ਨੂੰ ਨਹੀਂੀ ਪਤਾ ਲੱਗਦਾ ਨਾ ਕੋਈ ਗੱਲ ਕਰ ਰਿਹਾ ਹਾਂ
ਬਦਲੇ ਉਹ ਵੀ ਉੱਚਾ ਉੱਚੇ ਬੋਲਦੀ
ਹਾਂ ਅਰੇ ਬੜੇ ਵੱਡੇ ਵੱਡੇ ਬਰਾਬਰ ਤੇ ਹੋ ਗਏ ਨੇ ਤੇ ਲੜਦੇ ਨੇ ਵੱਝਾਂ ਆਉਂਦੀਆਂ ਨੇ ਬੜੀਆਂ
ਹਾਂਜੀ ਹਾਂਜੀ ਬੱਚੇ ਸਾਰੇ ਹੀ
ਹਾਂ ਮੈਂ ਉਹੀ ਦੱਸ ਰਹੀ ਸੀ ਹਾਂ
ਉਹੀ ਤੁਹਾਨੂੰ ਦੱਸਦੀ ਪਈ ਸੀ ਬ ਬਜ਼ੁਰਗ ਹੈ ਹਾਂਜੀ ਬਸ ਇਹੀ ਨਾ ਇਹੀ ਤੇ ਇਨਾ ਦੇ ਖਰਾਬੀ ਹੈ
ਹਮ
ਇਹ ਲੋਕ ਗੱਲ ਕਰੋਗੇ ਜ਼ਰੂਰ ਜ਼ਰੂਰੂਰ ਆਜ
ਹਾਂ
ਹੋਰ ਭੈਣ ਜ ਬਸ ਇਹ ਬਜ਼ੁਰਗਾਂ ਦਾ ਧਿਆਨ ਰੱਖਦੇ ਹਾਂ ਕਿ ਬਈ ਹਾਂ ਕਿ ਬੱਚੇ ਵੀ ਸਾਡੇ ਦੇਖਣ ਬਾਈ ਸਾਡੇ ਮਾਂ ਪਿ ਪਿਓ ਸਰੰਗ ਕਰਦੇ ਨੇ ਤੁਹਾਨੂੰ ਉਹ ਵੀ ਕਿਸੇ ਵੱਡੇ ਬਜ਼ੁਰਗ ਹੋਵਾਂਗੇੈਸੀ ਹੋ ਕੇ ਹੋਰ ਵੀ
ਜਦੋਂ ਅਸੀਂ ਬ ਵੱਡਿਆਂ ਦੀ ਇੱਜਤ ਕਰਾਂਗੇ ਨਾ ਤੇ ਵੱਡੇ ਬੱਚੇ ਆਪਣੇ ਆਪ ਹੀ ਉਹ ਸਿੱਖਣਗੇ ਨਾ ਜੋ ਦੇਖਣਗੇ ਉਹੀ ਕਰਨਗੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਫਿਰਿਰ ਬੱਚੇ ਨੂੰ ਬੱਚੇ ਉਹ ਵੀ ਉਹੀ ਕੰਮ ਕਰਦੇ ਹਾਂਜੀ ਬੱਚੇ ਦੇਖਦੇ ਆ ਤੁਸੀਂ ਕੀ ਕਰਦੇ ਹੋ ਵੱਡਿਆਂ ਨਾਲ ਤਾਂ ਫਿਰ ਉਹ ਵੀ ਉਸ ਅਸੀਂ ਕਰਦੇ
ਬਿਲਕੁਲ ਸਹੀ ਕਹਿ ਰਹੇ ਭੈਣ ਜ ਹੋਰ ਬਸ ਇਹੀ ਹੈ ਥੋੜਾ ਵੱਡਿਆਂ ਦਾ ਧਿਆਨ ਰੱਖਣਾ ਪੈਣਾ ਕਦੀ ਜੂਸੂਸ ਵੀ ਉਹਨਾਂ ਨੂੰ ਦੇ ਦਿੰਦੇ ਹਾਂ ਤਾਜ਼ਾ ਕਢ ਕ ਚੱਲਦੀ ਹ ਜਿਹਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਨਾ ਹੋਏ
ਹੋਏ ਹਾਂਜੀ ਬਾਜ਼ਾਰ ਦੇ ਜਿਹੜੇ ਹੁੰਦੇ ਨਾ ਹਦੇ ਜਿੰ ਨਾ ਕੋਈ ਕੋਈ ਕੈਮੀਕਲ ਪਾਉਂਦੇ ਆਗੇ ਮਿੱਠਾ ਰਵੇ ਮਿੱਠਾ ਜਿਆਦਾ ਮ ਮਿੱਠਾ ਹੋ ਜਾਏ ਤੇ ਜਿਆਦਾ ਮਿੱਠਾ ਵੀ ਨੀ ਨਾ ਸਰੀਰ ਵਾਸਤੇ ਤੇ ਫੇਿਰ ਉਹ ਬਾਜ਼ਾਰ ਦਾ ਜੂਸ ਨਹੀਂ ਸਹੀ ਹੈਗਾ ਘਰ ਦਾ ਹੀ ਤੁਸੀਂ ਬਣਾਓਗੇ ਤੇ ਉਹ ਸਹੀ ਰਹੇਗਾ ਕਤ ਮਿਕਸ ਕਰ ਦਿੰਦੇ ਕੁਛ ਨਾ ਕੁਛ ਵਿੱਚ
ਉਈ ਨਾ ਨਹੀਂ ਮੈਂ ਤਾਚਾ ਘਰ ਹੀ ਕੱਢ ਕੇ ਦੇ ਦੇਣੀ ਆ ਅੱਛਾ ਚਮੀ ਦਾ ਹੋਰ ਅਨਾਰ ਦਾ ਵੀ ਕਦੀ ਥੋੜਾ ਜ ਮਿਕਸ ਕਰਕੇ ਦੋਨੋ ਚੀਜ਼ਾਂ ਦੇ ਦਿੰਦੇ ਹਾਂ ਉਹਨਾਂ ਨੂੰ ਜਿਦ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਉਂਦਾ ਹੋਰ ਸੁਣਾਓ ਹੋਰ ਤੁਸੀਂ ਸੁਣਾਓ ਤੁਹਾਡੇ ਵੱਡੇ ਠੀਕ ਬਾਈ ਸਾਰੇ
ਸਹੀ ਬਸ ਇਹੀ ਹਾਂਜੀ ਇ ਕੀ ਹੈ ਬਸ ਧਿਆਨ ਰੱਖਣਾ ਪੈਂਦਾ ਉਹਨਾਂ ਦਾ ਵੀ ਬਾਕੀ ਅਗਰ ਜੋ ਵੀ ਹੋ ਉਹਨਾਂ ਦਾ ਮਨ ਹੁੰਦਾ ਫਿਰ ਦੇਣਾ ਪੈਂਦਾ ਨਾ ਬਜ਼ੁਰਗ ਹੈ ਤੇ ਫਿਰ ਦੇਣਾ ਪੈਂਦਾ ਜੇ ਉਹ ਮੰ ਉਹ ਨੂੰ ਉਹਨਾ ਨੂੰ ਲੱਗਦਾ ਕਿ ਮੈਨੂੰ ਖਾਲੀ ਖਿਚੜੀ ਦਲੀਆ ਨਹੀਂ ਖਾਣਾ ਮੈਨੂੰ ਥੋਰਾਂ ਟੇਸਟ ਕਰਲੌ ਬਾਈ ਟਾਈਮ ਉਦਾ ਦਾ ਹੈ ਉਮਰ ਉਦਾ ਦੀ ਹੈ ਤੁਸੀਂ ਨਹੀਂ ਖਾ ਪਾਓਗੇ ਪਰ ਟੇਸਟ ਕਰ ਹਾਂ ਪਰੱਚੇ ਕਰਨੀ ਤੁਸੀਂ ਫਿਰ ਖੁਦ ਪਰੇਸ਼ਾਨ ਹੋਵੋਗੇ ਤੋ ਫਿਰ ਕ ਟੇਸਟ ਕਰ ਲੈਂਦੇ ਟੇਸਟ ਕਰ ਲੈਂਦੇ ਆ ਫਿਰ ਉਹ ਵੀਾਂ ਅਤੇ ਕਰਵਾਉਣਾ ਵੀ ਚਾਹੀਦਾ ਕਿਉਂਕਿ ਚੰਗੀ ਗੱਲ ਵੀ ਅਗਰ ਅਸੀਂ ਨਹੀਂ ਕਰਾਂਗੇ ਤੇ ਫੇਿਰ ਸਾਡੇ ਬੱਚੇ ਕੋਲ ਸਾਨੂੰ ਨੀ ਕਹਿਣਗੇ
ਹਾਂਜੀ ਚਲੋ ਹਾਂਜੀ ਬਿਲਕੁਲ ਬਿਲਕੁਲ ਜੀ ਬਸ ਉਹਨਾਂ ਦਾ ਧਿਆਨ ਰੱਖੋ ਤੁਸੀਂ ਵੀ ਅਤੇ ਅਸੀਂ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਚੰਗਾ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ